ਹੈਲੋ
ਹੈਲੋ ਹਾਂਜੀ ਸਸ਼੍ਰੀਕਾਲ।
ਹਾਂਜੀ, ਹਾਂਜੀ ਸਾਸਰੀਕਾਲ।
ਹੋਰ ਦੱਸੋ ਕੀ ਹਾਲ ਏ?
ਮੈਂ ਵਧੀਆ ਬਸ ਤੁਸੀਂ ਸੁਣਾਓ ਤਾਡੇ ਕੀ ਹਾਲ ਚਾਲ ਨੇ?
ਮੇਰੇ ਵੀ ਵਧੀਆ ਈ ਏ ਹੋਰ ਕੀ ਕਰਦੇ ਪਏ ਸੀ ਅੱਜ ਕੱਲ? ਛੁੱਟੀਆਂ ਚਲ ਰੀਆ ਤੁਆਡੀਆਂ ਵੀ?
ਹਾਂ ਬਸ ਛੁੱਟੀਆਂ ਚੱਲ ਰਈਆਂ ਮੌਜਾ ਲੁੱਟ ਰਏ ਆਂ।
ਹਾਂਜੀ ਕੁਛ ਨਵਾਂ ਨੀ ਕਰ ਰਹੇ ਤੁਸੀਂ
ਨਹੀਂ ਫਿਲਹਾਲ ਤੇ ਮੈਂ ਕੁਛ ਨਵਾਂ ਨੀ ਕਰ ਰਹੀ ਜੀ
ਅੱਛਾ ਮੈਂ ਤੇ ਸੁਣਿਆ ਸੀ ਤੁਸੀਂ ਬਾਹਰ ਜਾਣਾ ਹੈ
ਮੈਂ ਬਾਹਰ ਹਾਂ ਟਰਾਈ ਤੇ ਕਰ ਰਹੇ ਹਾਂ ਬਟ ਬਟ ਹਜੇ ਨਹੀਂੀ ਜਾ ਸਕਦੀ ਮੈਂ ਮੈਂ ਹਜੇ ਆਪਣੀ ਮਤਲਬ ਪੂਰੀ ਗ੍ਰੈਜੂਏਸ਼ਨ ਕਰਲਾ ਫੇਰ ਜਾਵਾਂਗੀ
ਅਰੇ ਮੈਨੂੰ ਨਾ ਅ ਸਮਝ ਨੀ ਆ ਰਿਹਾ ਮੈਨੂੰ ਨਾ ਐਕਚੁਲੀ ਬਾਹਰ ਹੀ ਜਾਣਾ ਹੈ ਤੇ ਮੈਨੂੰ ਸਮਝ ਨੀ ਆ ਰਿਹਾ ਮੈਂ ਕਿਸ ਤਰ੍ਹਾਂ ਜਾਵਾਂ ਮੈਨੂੰ ਨਾ ਅੱਛੀ
ਪਿੱਛੋਂ ਤੁਸੀਂ ਇਸ ਟਾਈਮ ਤੁਹਾਡੇ ਪਿੱਛੋਂ ਨਾ ਅ ਓਹਦੀ ਸ਼ਬਦ ਦੀ ਅਵਾਜਾ ਆਂਦੀ ਪਈਆ ਨੇ
ਹਾਂਜੀ ਇਹ ਨਾ ਅਹ ਜੋ ਇਹ ਦਾਦੂ ਹੈਗੇ ਆ ਮੇਰੇ ਇਹ ਨਾ ਰਾਤੀ ਸ਼ਬਦ ਲਾ ਕੇ ਸੌਂਦੇ ਆ ਇਸ ਲਈ ਆਵਾਜ਼ ਆ ਰਹੀ ਹੋਈ ਸੀ ਉਹਨਾਂ ਦੀ ਨਾ ਮੈਂ ਅੰਦਰ ਚੱਲ ਜਾਂਦੀ ਹਾਂ ਕੋਈ ਦਿੱਕਤ ਦੀ ਗੱਲ ਨਹੀਂ ਹੈ ਹਾਂਜੀ ਹੁਣ ਨੀ ਆ ਰਹੀ ਹੋਏਗੀ ਤੁਹਾਨੂੰ ਘੱਟ ਆ ਰਹੀ ਹੋਏਗੀ
ਹਾਂਜੀ ਹਾਂਜੀ ਹੋਰ ਸੁਣਾਓ ਕੀ ਕਹਿ ਰਹੀ ਸੀ ਤੁਸੀਂ
ਮੈਂ ਕਹਿ ਰਹੀ ਸੀ ਐਕਚੁਲੀ ਨਾ ਮੈਨੂੰ ਵੀ ਬਾਹਰ ਜਾਣਾ ਹੈ ਤੇ ਮੈਨੂੰ ਨਾ ਗਾਈਡੈਂਸ ਅਛੇ ਤਰੀਕੇ ਨਾਲ ਨਹੀਂ ਮਿਲ ਪਾ ਰਹੀ ਕਿਸ ਤਰ੍ਹਾਂ ਕਿਸ ਤਰ੍ਹਾਂ ਕਰਾਂ ਮੈਂ ਕਿਸ ਤਰ੍ਹਾਂ ਜਾਵਾਂ ਮੈਨੂੰ ਬਿਲਕੁਲ ਸਮਝ ਨਹੀਂ ਆ ਪਾ ਰਿਹਾ ਤੁਸੀਂ ਮੈਨੂੰ ਥੋੜਾ ਗਾਈਡ ਕਰ ਸਕਦੇ ਹੋ ਉ
ਹਾਂਜੀ ਹਾਂਜੀ ਕਿਉਂ ਨੀ ਅਰੇ ਇਹ ਪੁੱਛਣ ਦੀ ਗੱਲ ਆ ਜ਼ਰੂਰ ਕਰ ਸਕਦੇ ਹਾਂ ਤੁਸੀ ਘਰ ਆ ਜਾਦੇ
ਘਰ ਮ ਆਵਾਂਗੀ ਉਹਨਾ ਪਤਾ ਹੀ ਹੈ ਤੁਹਾਨੂੰ ਉਹ ਸਵੇਰੇ ਉਠੋ ਐਵੇ ਟਾਈਮ ਨਿਕਲ ਜਾਦਾ ਬਿਲਕੁਲ ਫੋਨ ਚਲਾਦੇ ਚਲਾਉਂਦੇ ਹੀ
ਹਾ ਪਤਾ ਨਹੀਂ ਹਾਂ ਬਾਕੀ ਤੁਹਾਡੇ ਡਾਕੂਮੈਂਟ ਤੇ ਪੂਰੇ ਹੋਣੇ ਆ ਬਾਹਰ ਜਾਣ ਦੇ
ਹਾਂਜੀ ਹਾਂਜੀ ਉਹ ਤਾਂ ਪੂਰਾ ਪੂਰੇ ਆ।
ਹਾਂ ਤੇ ਬਸ ਤੁਸੀ ਉਥੇ ਜਾ ਕੇ ਆਪਣੀ ਮਾਸਟਰੀ ਕਰਨੀ ਹੈ।
ਹਾਂਜੀ ਹਾਂਜੀ ਉ ਮੈ ਮੈ ਸੋਚ ਰਹੀ ਹਾਂ। ਕਿ ਮਾਸਟਰੀ ਜੋ ਹੋ ਹੋ ਹੋਏਗੀ ਮੇਰੀ ਉਹ ਮੈ ਇਥੋਂ ਹੀ ਕਰਕੇ ਜਾਵਾਂ ਜਾਂ ਉਥੋ ਕਰਾਂ
ਨਹੀ ਨਹੀ ਉਥੋਂ ਕਰੋ
ਅਛਾ ਮਤਲਬ ਇਹਦਾ ਕੋਈ ਸਪੈਸੀਫਿਕ ਰੀਜ਼ਨ ਹੈਗਾ ਹੈਏ ਕਿ
ਹਾਂ ਮਤਲਬ ਨਾ ਤੁਹਾਡਾ ਸਟੱਡੀ ਵੀ ਜਿਆਦਾ ਅ ਉਹਦੇ ਨਾਲ ਲਗਦਾ ਹੈ ਜਿਆਦਾ ਆਸਾਨੀ ਨਾਲ ਲਗ ਜਾਦਾ ਐਜ਼ ਕੰਪੇਅਰ ਟੂ ਵਰਕਿੰਗ ਵੀਜਾ
ਅਛਾ ਅਛਾ ਤੇ ਮੈਨੂੰ ਸਟਡੀ ਵੀਜਾ ਲ ਲਗਵਾਣਾ ਚਾਹੀਦਾ ਹੈ ਨਾ ਅ ਜੋਬ ਵੀਜਾ ਤੇ ਨਾ ਲਗਵਾਵਾਂ
ਓਬਵੀਯਸਲੀ ਤੁਸੀ ਅਰ ਮਾਸਰੀ ਕਰਨ ਜਾ ਰਹੇ ਹੋ ਸਟੱਡੀ ਵੀਜਾ ਹੀ ਲਵਾਓਗੇ।
ਹਾਂ ਮਤਲਬ ਅਗਰ ਮੈਂ ਮਾਸਟਰੀ ਕਰ ਮਾਸਟਰੀ ਕਰ ਲਈ ਇਥੋ ਦੀ ਤੇ ਤੇ ਫਿਰ ਜੋਬ ਵਿਜ਼ਾ ਹੀ ਲਗ
ਹਾਂ ਮਤਲਬ ਜੋਬ ਵੀਜਾ ਨੀ ਵਰਕਿੰਗ ਵੀਜਾ ਲਗਵਾਉਣਾ ਪਏਗਾ।
ਹਾਂ ਤੇ ਤੁਸੀ ਕਿਨੇ ਸਾਲਾਂ ਤਕ ਜਾਓਗੇ।
ਮੈਂ ਤੇ ਓ ਮਤਲਬ ਅੱਦਾ ਰੈਂਦਾ ਏ ਹਜੇ, ਬਸ ਕਰ ਕਰਦੂੰਗੀ।
ਹਾਂ ਫਿਰ ਤੁਸੀ ਓ ਪੂਰਾ ਸਬ ਕਰਕੇ ਈ ਜਾਵੋਗੇ।
ਓ ਸਬ ਬਸ ਕਰਕੇ ਈ ਜਾਵਾਂਗੀ ਬਾਕੀ ਹਾਂ ਮਾਸਟਰੀ ਓਥੋਂ ਈ ਕਰਾਂਗੇ, ਕਿਉਂਕਿ ਫਿਰ ਫੈਦਾ ਈ ਓਸ ਚੀਜ਼ ਦਾ ਐ ਨਾ ਜੇ ਮੈਂ ਮਾਸਟਰੀ ਓਥੇ ਦੀ ਕਰਾਂ।
ਹਾਂ ਫਿਰ ਉਸਦੇ ਅਕੋਰਡਿੰਗ ਤੁਆਨੂੰ ਜੋਬ ਵੀ ਫਿਰ ਸਈ ਮਿਲ ਜਾਏਗੀ।
ਓਹੀ ਓਈ ਨਾ ਜੋਬ ਵੀ ਫਿਰ ਉਸ ਅਕੋ ਮਿਲ ਜਾਏਗੀ ਵਰਨਾ ਕੀ ਅਗਰ ਦੋਨੋਂ ਈ ਡਿਗਰੀਆਂ ਏਨੀ, ਡਿਗਰੀਆਂ ਦੀ ਓ ਦਿਕਤ ਹੋਏਗੀ।
ਹਾਂਜੀ ਸਈ ਕੈ ਰਏ ਓ।
ਹੂੰ
ਹਾਂ ਤੁਸੀ ਤੇ ਬੋਤ ਅੱਛੀ ਲਾਈਨ ਵਿਚ ਮਤਲਬ ਗ੍ਰੈਜੂਏਸ਼ਨ ਕੀਤੀ ਐ। ਮਾਸਟਰੀ ਓਥੇ ਜਾ ਕੇ ਕਰੋਗੇ ਔਰ ਅਗਰ ਫੇਰ ਤੁਆਡੀ ਅੱਛੀ ਖਾਸੀ ਜੋਬ ਲਗ ਜਾਦੀ ਐ ਫਿਰ ਤੇ ਤੁਆਡੇ ਹੂੰ ਹੁਨ ਨਾ ਜਾ ਏ ਕੁਛ।
ਹਾਂ ਤਾਂਈ ਨਾ ਦੇਖੋ ਏਥੇ ਜੋ ਜੋਬ ਘੱਟ ਦੀ ਮਿਲੇਗੀ ਓ ਥੇ ਮੈਨੂੰ ਜਾਦਾ ਮਿਲੇ ਗੇ ਮੈਨੂੰ ਕਾਫੀ ਲੋਗਾਂ ਨੇ ਕਿਆ ਐ ਕੀ ਬਾਰ ਕੁਛ ਨੀ ਹੈਗਾ ਬਾਰ ਨਾ ਜਾਈ, ਬਾਰ ਕੁਛ ਨੀ ਰੱਖਿਆ ਏ। ਇਸ ਲੀਈਏ ਤੇ ਫਿਰ ਮੈਂ, ਮੇਰਾ ਫਿਰ ਕਿੱਥੇ-ਕਿੱਥੇ ਨਾ ਮਨ ਚੇਂਜ ਇੰਝ ਵੀ ਹੋ ਜਾਏ ਨੀ ਬਾਰ ਮੈਨੂੰ ਕੁਛ ਨੀ ਮਿਲੇਗਾ।
ਓਹੀ ਲੋਈ। ਜਿੰਨ ਜੋ ਜਿੰਨਾ ਨੇ ਜਾਨਾ ਨੀ ਮਤਲਬ ਜਿੰਨਾ ਦੀ ਤਿਆਰੀ ਏ ਕੀ ਓਨਾ ਨੇ ਜਾਨਾ ਹੀ ਨਹੀਂ। ਔਰ ਦੂਜੇ ਏਹ ਜੋ ਜਾ ਨੀ ਪਾ ਰਏ
ਹਾਂ।
ਮੰਨ ਚੁੱਕੇ ਨੇ ਜੋ ਹਾਰ ਮੰਨ ਚੁੱਕੇ ਨੇ ਜੋ ਜਾ ਨੀ ਪਾ ਰਏ ਏ ਦੋ ਚੀਜਾਂ ਈ ਕੈਂਦੇ ਆ ਵਰਨਾ ਅਗਰ ਤੁਸੀਂ ਆਪਣੀ ਤੇ ਤੁਆਡੀ ਪੁਸ਼ਤਾ ਚੋਂ ਇੱਕ ਜਨੇ ਨੂੰ ਬਾਰ ਤੇ ਜਾਨਾ ਈ ਪੈਨਾ ਘਰ ਘਰ ਚੋਂ ਇੱਕ ਜਨੇ ਨੂੰ ਬਾਰ ਨਿਕਲਨਾ ਹੀ ਪੈਣੈ। ਜੇ ਇੱਕ ਜਨਾ ਬਾਰ ਅ ਬਾਰ ਚਲੇ ਗਿਆ ਓਥੇ ਓਦਾ ਕੰਮ ਸੈਟ ਹੋ ਗਿਆ। ਓਨੇ ਓਥੇ ਚੰਗਾ ਕਮਾਣਾ ਸ਼ੁਰੂ ਕਰਤਾ। ਤੇ ਫੇਰ ਸੋਚੋ ਫੇਰ ਤੇ ਤੁਆਡਾ, ਆਰਾਮ ਨਾਲ ਸਬ ਕੁਛ ਸਰੀ ਜਾਣੈ।
ਓਈ ਨਾ ਘਰ ਦੇ ਇੱਕ ਬੰਦੇ ਨੂੰ ਤੇ ਪ ਪੈਲੇ ਬਾਰ ਜਾਣਾ ਏ ਪਏਗਾ ਦੇਖੋ। ਇੰਡੀਆ ਚ ਇੰਨਾ ਕੁਛ ਮੈਨੂੰ ਨੀ ਲੱਗਦਾ ਏਨਾ ਹੈਗਾ ਏ ਸਹੀ। ਜਿੰਨੀ ਸਾਨੂੰ ਓਥੇ ਜ਼ਾਦਾ ਅੱਛੀ ਜੋਬ ਮਿਲੇਗੀ ਓਥੇ ਜ਼ਾਦਾ ਅੱਛਾ ਸਾਨੂੰ ਓ ਮਿਲੇਗਾ। ਤਾਂ ਈ ਅਸੀਂ ਇੱਥੇ ਆਪਣਾ ਮਤਲਬ ਚੇਂਜ ਕਰ ਸਕਦੇ ਆ ਨਾ ਆਪਣੀ ਚੀ ਅਹ ਚੀਜ਼ ਨੂੰ ਮਤਲਬ ਜਿਵੇਂ ਸਾਡੀ ਏ ਥੋੜਾ ਫਾਈਨੈਂਸ਼ੀਅਲ ਕੰਡੀਸ਼ਨ ਸਾਡੀ ਅੱਛੀ ਨਈਂ ਐ। ਥੋੜਾ ਸਾਨੂੰ ਪ੍ਰੋਬਲਮ ਆ ਰਈ ਐ ਸਾਡੀ ਲਾਈਫ ਵਿੱਚ ਤੇ ਅਸੀਂ ਬਾਰ ਜਾ ਕੇ ਓਨੂੰ ਠੀਕ ਕਰ ਸਕਦੇ ਆਂ ਬੋਤ ਈਜ਼ੀਲੀ ਨਾ।
ਹੂੰ, ਹੂੰ-ਹੂੰ। ਓਹੀ ਨਾ ਇੱਕ ਜਨੇ ਨੂੰ ਅਗਰ ਇੱਕ ਜਨਾ ਬਾਰ ਕਰਦਾ ਏ। ਘਰੋਂ ਘਰ ਚੋਂ ਬਾਹਰ ਨਿਕਲ ਗਿਆ ਤੇ ਵਧੀਆ ਹੋ ਜਾਏਗਾ।
ਕੋਈ ਨਾ ਮੈਨੂੰ ਤਾਂ ਪਤਾ ਨੀ ਕਿੰਨੇ ਲੋਕਾਂ ਨੇ ਮਨਾ ਕੀਤੈ ਬਾਹਰ ਨਾ ਜਾ ਬਾਹਰ ਜਾ ਕੇ ਕੁ ਕੁਛ ਨੀ ਹੈਗਾ ਤੂੰ ਵੀ ਆ ਜਾਏਂਗੀ ਵਾਪ ਇੱਕ ਸਾਲ ਬਾਅਦ ਵਾਪਿਸ ਆ ਜੇਗੀ ਤੈਨੂੰ ਜੋਬ ਨੀ ਮਿੱਲੇਗੀ ਇਹ ਨੀ ਹੋਏਗਾ ਉਹ ਨੀ ਹੋਏਗਾ। ਤੂੰ ਰੋਂਦੀ ਰੋਂਦੀ ਘਰ ਆ ਜੇਗੀ ਮੈਨੂੰ ਪਤਾ ਨੀ ਕਿੰਨੇ ਲੋਕਾਂ ਨੇ ਕਿਹੈ।
ਅੱਛਾ ਨਹੀਂ ਐਸਾ ਨਹੀਂ ਐ ਤੁਸੀਂ ਆਪਣੀ ਤਿਆਰੀ ਕਰਕੇ ਜਾਓ। ਬਾਕੀ ਹੁੰਦਾ ਵੀ ਏ। ਨਹੀਂ ਨਹੀਂ ਦੇਖੋ ਹਰ ਕਿਸੇ ਦੀ ਕਿਸਮਤ ਨਹੀਂ ਹੁੰਦੀ ਨਾ ਬ ਬਈ ਬੜੇ ਘੱਟ ਲੋਕ ਹੁੰਦੇ ਜਿਨਾਂ ਨਾਲ ਇੱਦਾ ਹੁੰਦੈ। ਤੁਸੀਂ ਪੜ੍ਹ ਲਿਖ ਕੇ ਜਾ ੜੇ ਹੋ ਜਾ ਰਹੇ ਹੋ ਉੱਥੇ ਪੜ੍ਹਨ ਜਾ ਰਹੇ ਹੋ। ਨਾਲ ਨਾਲ ਕੰਮ ਕਰੋਗੇ ਫਿਰ ਹੌਲੀ ਹੌਲੀ ਤੁਸੀਂ ਉੱਥੇ ਸੈਟਲ ਹੋਗੇ ਤੇ ਹੋ ਜਾਏਗਾ।
ਹਾਂਜੀ ਹਾਂਜੀ ਹਾਂਜੀ
ਹ ਮੰਮੀ ਪਾਪਾ ਠੀਕ ਏ।
ਹਾਂਜੀ ਚਲੋ ਠੀਕ ਏ।
ਹੋਰ ਦੱਸੋ ਔਰ ਤੁਹਾਡੇ ਭੈਣ ਭਰਾ ਸਭ ਠੀਕ
ਨਹੀਂ ਮੈਂ ਪੁੱਛ ਰੀ ਆਂ ਤੁਹਾਡੇ ਮੰਮੀ ਪਾਪਾ ਠੀਕ ਏ।
ਹਾਂਜੀ
ਤੁਹੀ ਹਾਡੇ ਮੰਮੀ ਪਾਪਾ ਠੀਕ ਨੇ
ਹਾਂਜੀ ਹਾਂਜੀ ਹਾਂਜੀ ਹਾਂਜੀ
ਅੱਛਾ ਅੱਛਾ ਔਰ ਚਲੋ ਵਧੀਆ ਗੱਲ ਏ ਠੀਕ ਹੀ ਹੋਣੇ ਚਾਹੀਦੇ ਨੇ ਰੱਬ ਚੜਦੀ ਕਲਾ ਬਖਸ਼ੇ।
ਹਾਂਜੀ ਹੋਰ ਤੁਹਾਡੇ ਭੈਣ ਭਰਾ ਮੰਮੀ ਪਾਪਾ ਸਭ ਵਧੀਆ।
ਹਾਂਜੀ ਹਾਂਜੀ ਮੰਮੀ ਪਾਪਾ ਸਭ ਵਧੀਆ ਹ
ਅੱਛਾ ਅੱਛਾ
ਹੱਸਦੇ ਕਿਉਂ ਪਏਓ
ਆ ਆ ਆ ਹੂੰ ਹੂੰ ਚਲੋ ਫਿਰ ਠੀਕ ਏ ਹੈਲੋ ਹਾਂਜੀ ਜੀ ਮੈਂ ਕਹਿ ਸੀ ਤੁਸੀਂ ਹੱਸਦੇ ਕਿਉਂ ਪਏ ਸੀ
ਤੁਸੀਂ ਹੱਸਦੇ ਪਏ ਹੋ ਮੈਂ ਕਿੱਥੇ ਹੱਸਦੀ ਪਈ ਆਂ ਹਾ ਹਾ ਹਾ
ਹਾ ਹਾ ਹਾ ਚਲੋ ਫਿਰ ਠੀਕ ਏ ਸਤਿ ਸ੍ਰੀ ਅਕਾਲ
ਓਕੇ ਜੀ ਓਕੇ ਹਾ ਹਾ
ਹੋ
ਮੈਂ ਤੇ ਹੱਸੀ ਨੀ ਤੂੰ
ਤਾਂਈੳ ਅਸੀਂ ਨਿਕਲ ਗਏ, ਤੈਨੂੰ ਪਤਾ ਨੀ